ਸਤਿ ਸ੍ਰੀ ਅਕਾਲ, ਭੈਣ ਜੀ।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
ਵਧੀਆ, ਵਧੀਆ। ਤੁਸੀਂ ਸੁਣਾਓ ਬੜੇ ਦਿਨਾਂ ਬਾਅਦ ਫ਼ੋਨ ਕੀਤਾ। ਕੀ ਗੱਲ ਕਿੱਥੇ ਬਿਜ਼ੀ ਹੋ ਤੁਸੀਂ?
ਨਹੀਂ, ਨਹੀਂ ਮੈਂ ਤੇ ਤੁਹਾਨੂੰ ਯਾਦ ਕਰਦੀ ਰਹਿੰਦੀ ਹਾਂ ਤੇ
ਹਾਂਜੀ, ਹਾਂਜੀ। ਸਾਰਾ ਕੁਛ ਵਧੀਆ ਘਰ ਬਸ ਹਾਂਜੀ ਸਭ ਵਧੀਆ ਭੈਣ ਜੀ।
ਹਾਂ, ਹੋਰ ਬਸ ਮੈਂ ਤੁਹਾਨੂੰ ਯਾਦ ਹੀ ਕਰਦੀ ਵੀ ਸੀ ਪਰ ਮੈਨੂੰ ਲਾਸਟ ਟਾਈਮ ਗੱਲ ਹੋਈ ਸੀ ਨਾ। ਹੂੰ ਤੇ ਤੁਹਾਨੂੰ ਮੈਂ ਕਿਹਾ ਸੀਗਾ ਮੈਂ ਕਿਹਾ ਤੁਸੀਂ ਮੈਨੂੰ ਲਿੰਕ ਭੇਜੋ ਤੁਸੀਂ ਮੈਨੂੰ ਲੱਗਦਾ ਭੁੱਲ ਗਏ ਮੈਨੂੰ ਭੇਜਣਾ। ਮੈਂ ਕਿੰਨੇ ਦਿਨ ਦੀ ਵੇਟ ਹੀ ਕਰਦੀ ਵੀ ਸੀ ਮੈਂ ਕਿਹਾ ਭੈਣ ਜੀ ਦਾ ਲਿੰਕ ਵਧੀਆ ਮੈਨੂੰ ਤੇ
ਹਾਂ, ਮੈਨੂੰ ਸਚੀ ਤੁਹਾਡਾ ਫੋਨ ਆਇਆ ਤੇ ਹੁਣ ਯਾਦ ਤਾਂ ਹੀਏ ਆਪਣਾ ਪਰਸੋਂ ਤਾਂ ਗੱਲ ਹੋਈਏ ਭੈਣ ਜੀ। ਤੁਹਾਡੇ ਨਾਲ ਹੈ ਨਾ।
ਬਸ ਉਹੀ ਮੈਂ ਵੇਟ ਕਰ ਰਹੀ ਸੀਗੀ ਮੈਂ ਕਿਹਾ ਚਲੋ ਉਹ ਮੈਨੂੰ ਭੇਜ
ਨਹੀਂ, ਨਹੀਂ। ਭੈਣ ਜੀ ਤੁਸੀਂ ਹੁਨੇ ਫੋਨ ਨਾ ਕੱਟਣਾ ਮੈਂ ਹੁਣੇ ਹੀ ਭੇਜਣੀ ਆ ਤੁਹਾਨੂੰ ਹੋਲਡ ਤੇ ਰਹਿਣਾ ਨਾਲ ਹੀ ਭੇਜ ਚੰਗੀ ਵਿਖ ਦੇਖੋ ਤੁਸੀਂ ਜਿਹੜਾ ਸੂਟ ਵੇਖੋ ਲਿੰਕ ਦੇ ਕਿਆ ਵਧੀਆ ਵਧੀਆ ਸੂਟ ਨੇ ਨਾਲੇ ਕੂਪਨ ਵੀ ਭੇਜ ਪਤਾ ਕੀ ਗੱਲ ਏ ਫਿਰ ਬੱਚੇ ਫੋਨ ਨਹੀਂ ਹਛੱਡਦੇ ' ਨਾਲੇ ਖਿਆਲੋ ਲੈ ਜਾਂਦਾ ਹੈ
ਨਹੀਂ ਮੈਂ ਉਹੀ ਸੋਚ ਹੀ ਰਹੀ ਸੀ ਮੈਂ ਕਿਹਾ ਬੱਚਾ ਬੱਚੇ ਛੋਟੇ ਨਾ ਤੁਹਾਡੇ ਤੇ ਮੈਂ ਸਮੱਝ ਸਕਦੇ ਸਾਡੇ ਵੀ ਛੋਟੇ ਸੀ ਨਾ ਬਹੁਤ ਤੰਗ ਕਰਦੇ ਸੀਗੇ ਬਸ ਫੋਨ ਹਰ ਟਾਈਮ ਮਤਲਬ ਕੋਈ ਕੰਮ ਕਰਨ ਨੀ ਦੇਣਾ ਫੋਨ ਦੇ ਦੋ ਗੇਮਸ ਦੇ ਦੋ ਮਨਾ ਵੀ ਕਰਨਾ ਪਰ ਐਵੇ ਚਲੋ ਹੁਣ ਵੱਡੇ ਹੋ ਗਏ ਸਮੱਝ ਸਮਝਦਾਰ ਹੋ ਗਏ ਨੇ ਆਪਣਾ ਆਪਣਾ ਖੇਲਦੇ ਰਹਿੰਦੇ ਨੇ ਕੋਈ ਪੜ੍ਹਦਾ ਰਹਿੰਦਾ ਵੱਡਾ ਵੀ ਛੋਟਾ
ਇਹ ਤਾਂ ਹੈ ਹੀ ਭੈਣ ਜੀ ਨਾਲੇ ਤੁਹਾਡੇ ਨਾਲ ਗੱਲ ਗੱਲ ਹੋਈ ਮੇਰੀ ਪਰਸੋਂ ਤੇ ਐ ਮੇਰਾ ਮੁੰਡਾ ਫੋਨ ਹੀ ਖੋ ਕੇ ਲੈ ਗਿਆ ਮੇਰੇ ਕੋਲ ਮੇਰੇ ਖਿਆਲੋਂ ਹੀ ਲੈ ਗਿਆ ਦਸ
ਹਾਂ ਮੈਂ ਤਾਂ ਹੀ ਉਹਨੂੰ ਦਸਿਆ ਤੇ ਮੈਂ ਤਾਂ ਹੀ ਅੱਜ ਫੋਨ ਮੈਂ ਕਿਹਾ ਮੈ ਕਰਨੀ ਆ ਸਪੈਸ਼ਲ ਹੀ ਕਹਿਣਾ ਪੈਣਾ ਲੱਗਦਾ ਭੈਣ ਜੀ ਨੂੰ ਹਣ ਬੱਚਿਆਂ ਕਰਕੇ ਚੇ
ਨਹੀਂ ਨਹੀਂ ਭੈਣ ਜੀ ਤੁਸੀਂ ਤਾਂ ਆਂਦੀ ਵੀ ਸਲਾਹ ਬਣਾਈ ਸੀ ਕਦੋਂ
ਹਾਂ ਨੀ ਬਸ ਮੈਂ ਆ ਸੀ ਬਸ ਦੋ ਕੁ ਚਾਰ ਦਿਨ ਤੱਕ ਅਸੀਂ ਆ ਰਹੇ ਹਾਂ ਤੁਸੀਂ ਟੈਨਸ਼ੇਨ ਨਾ ਲਓ ਮੈਂ ਜਦੋਂ ਵੀ ਆਣਾ ਮੈਂ ਤੁਹਾਨੂੰ ਪਹਿਲੇ ਫੋਨ ਕਰ ਦਾਂਗੀ ਤੁਸੀਂ ਤਿਆਰੀ ਕਰ ਰੱਖਣਾ ਤੇ ਤੁਸੀਂ ਰਾਜਮਹ ਚੋਲ ਜਰੂਰ ਬਣਾਣੇ ਨੇ ਤੁਹਾਨੂੰ ਪ ਤੁਹਾਡੇ ਭਾਜੀ ਨੂੰ ਬਹੁਤ ਪਸੰਦ ਹੈਗੇ ਨੇ ਤੁਹਾਡੇ
ਹੁਣ ਤੁਸੀਂ ਹੁਣ ਤੁਸੀਂ ਫਰਮਐਸ਼ ਫਕਮਾਇਸ਼ ਕੀਤੀ ਹੈ, ਤੇ ਮੈਂ ਨਾ ਬਣਾਵਾਂ ਐਵੇਂ ਤਾਂ ਹੋ ਹੀ ਨਹੀਂ ਸਕਦਾ, ਲੈ। ਹੁਣ ਤਾਂ ਮੈਂ ਪੱਕਾ ਬਣਾਵਾਂਗੀ, ਹਾਂਜੀ।
ਫਿਰ ਵੀ ਇਹ ਨੂੰ ਬੜਾ ਪਸੰਦ ਆਉਂਦਾ। ਮੈਂ ਬਣਾਉਦੀ ਹੁੰਦੀ ਆਂ, ਨਹੀਂ ਨਹੀਂ ਤੇਰੇ ਵਸ ਚ ਉਹ ਗੱਲ ਨੀ ਹੈਗੀ ਬ ਤੇਰੀ ਭੈਣ ਜੀ ਬਣਾਉਣ ਦੀ ਸਾਡਾ ਤਾਂ ਸਵਾਦ ਦੀ ਗੱਲ ਮੈਂ ਕਿਹਾ ਕੋਈ ਨੀ ਤੁਹਾਨੂੰ ਭੈਣਜੀ ਦੇ ਹੱਥ ਦੀ ਖਵਾ ਦਾਂਗੇ। ਕੋਈ ਟੈਨਸ਼ਨ ਨਾ ਲੋ, ਹੁਣ ਤਾਂ ਖਾਓ ਤੁਸੀ ਬੜਾ ਗਦੇ ਨੇ ਜਦੋਂ ਮੈਂ ਬਣਾਵਾਂ ਰਾਜਮਾ ਜਾਂ ਸ਼ਾਹੀ ਪਨੀਰ ਇਹਨਾਂ ਨੇ ਕਹਿਣਾ ਤੁਹਾਡੇ ਭੈਣ ਜੀ ਵਾਲੀ ਗੱਲ ਨੀ ਹੈ, ਫਿਰ ਮੈਂ ਕਹਨੀ ਆ ਦੇਖੋ ਹਰ ਇੱਕ ਦੇ ਹੱਥ ਦਾ ਸਵਾਦ ਹੁੰਦਾ, ਉਨਾਂਦੇ
ਜੀ, ਸਗੋਂ ਮੈਂ ਬਣਾਵਾਂਗੀ ਕੀ ਨਾ ਜਿਸ ਦਿਨ ਤੁਸੀਂ ਖੜੇ ਹੋ ਨਾ ਮੇਰੇ ਕੋਲ ਤੇ ਨਾਲ ਨਾਲ ਆਪਣਾ ਵੇਖੀ ਜਾਣਾ ਥੋੜਾ ਬਹੁਤਾ ਹੀ ਫ਼ਰਕ ਹੁੰਦਾ ਬਾਕੀ ਤਾਂ ਸਾਰਾ ਸੇਮ ਹੀ ਹੁੰਦਾ ਪ੍ਰੋਸੀਜਰ।
ਬਸ ਉਹੀ ਬਣਾਉਣ ਦਾ ਹੀ ਹੁੰਦਾ ਢੰਗ ਚੀਜ਼ਾਂ ਤਾਂ ਉਹੀ ਪੈਂਦੀਆਂ, ਬਸ ਥੋੜਾ ਬਣਾਉਣ ਦਾ ਫਰਕ ਹੁੰਦਾ ਇਹ ਕਦੇ ਚੀੂ ਫਾਲਤੂ ਐਡ ਕਰ ਦਿੰਦੇ ਹੋਣੇ। ਕੀ ਪਤਾ ਹੁਣ ਜਦੋਂ ਮੈਂ ਦੇਖਾਂਗੀ ਨਾ, ਤੁਸੀਂ
ਹਾਂਜੀ, ਭੈਣ ਜੀ, ਇਹ ਤਾਂ ਹੈ
ਫਿਰ ਮੈਂ ਕਿਹਾ ਚਲੋ ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਾ ਦਦੀ ਆਂ, ਮੈਂ ਭੈਣਜੀ ਜਿਹਨੂੰ ਕਹਿਣਾ ਜਿਸ ਦਿਨ ਅਸੀ ਆਣਾ ਐ, ਤੁਸੀਂ ਰਾਜਮਾ ਚੋਲ ਤੇ ਚ ਆਪਣੀ ਜ਼ਰੂਰ ਬਣਾਉਣਾ, ਮਤਲਬ ਹੋਰ ਕੁਛ ਚਾਹੇ ਕਰੋ ਨਾ ਕਰੋ ਪਰ ਇਹ ਜ਼ਰੂਰ ਬਣਾਉਣਾ ਭਾਵੇਂ ਬਾਹੋਂ ਕੁਛ ਨਾ ਮੰਗਵਾਉਣਾ। ਪਿਛਲੀ ਵਾਰ ਵੀ ਆਏ ਹਾਂ ਅਸੀਂ, ਇਨੀ ਖੇਚਲ ਨਾ ਕਰਿਆ ਕਰੋ ਅਸੀਂ ਆਉਂਦੇ ਹਾਂ, ਤੈਨੂੰ ਪਤਾ ਇਹ ਅਧੀ ਮਤਲਬ ਰੋਟੀ ਖਾਣੀ ਹੁੰਦੀ ਹੈ, ਤੇ ਨਾਸ਼ਤਾ ਤਾਂ ਕਰ ਲਈਦਾ ਅਸੀਂ, ਤੇ ਫਿਰ ਤੁਹਾਡੇ ਕੋਲ ਆ ਕੇ ਫੇਰ ਤੁਸੀਂ ਇੰਨੀ ਮਿਹਨਤ ਕਰੋ, ਫੇਰ ਅਸੀਂ ਕੁੱਛ ਖਾਈਏ ਨਾ। ਇਸ ਕਰਕੇ ਲਿਮਿਟ ਦੋ ਕੁ ਚੀਜ਼ਾਂ ਬਣਾਣਾ ਜਿਆਦਾ ਨਾ ਬਣਾਣਾ। ਤੇ ਹੋਰ ਸੁਣਾਓ ਤੁਸੀਂ
ਨਹੀਂ ਠੀਕ ਹੈ ਆਪਣਾ ਹੀ ਉਹ ਸਮਾਨ ਬਣਾ ਕੇ ਰੱਖਾਂਗੀ ਸਗੋਂ ਤੁਸੀਂ ਆਔ ਤਾਂ ਸਹੀ ਮੈਂ ਤਾਂ ਇਨੇ ਦਿਨਾਂ ਦੀ ਇੰਤਜ਼ਾਰ ਕਰਨੀ ਆ ਪਤਾ ਨੀ ਮੈਂ ਕਿਹਾ ਕਦੋਂ ਦੀ ਸਲਾਹ ਬਣਦੀ ਇਹਨਾਂ ਦੀ ਪੁੱਛਣੀ ਆ ਮੈਂ ਫੋਨ ਕਰਕੇ।
ਨਹੀਂ-ਨਹੀਂ ਮੈਂ ਤੁਹਾਨੂੰ ਦੱਸਣਾ ਹੀ ਸੀਗਾ। ਬਸ ਉਹ ਥੋੜਾ ਨਾ ਤਬੀਅਤ ਦੀ ਥੋੜੀ ਢਲੀ ਹੋ ਗਈ। ਦੋ ਤਿੰਨ ਦਿਨ ਤੋਂ ਮੇਰੀ ਵੀ ਅ ਗਰਮੀ ਕਰ- ਤੇ ਥੋੜੇ ਗੋਡੇ ਵਗੈਰਾ ਵੀ ਨਾ ਦਰਦ ਹੋਣ ਲੱਗ ਗਏ ਸਾਰਾ ਦਿਨ ਖੜੇ ਰਹਿੰਦੇ ਆ ਤੁਹਾਨੂੰ ਪਤਾ ਅਸੀਂ ਲੇਡੀਜ਼, ਕਰਦੇ ਹਾਂ ਸਾਰਾ ਦਿਨ ਕਿਚਨ ਚ ਖੜੇ,
ਦੱਸਣੀ ਆ ਤੁਹਾਨੂੰ ਤੁਸੀਂ ਨਾ ਆਪਣਾ ਵੇਖੋ ਗਰਮੀ ਬਹੁਤ ਇੱਕ ਤਾਂ ਪਾਣੀ ਖ ਆਪਣਾ ਦੋ ਤੋਂ ਤਿੰਨ ਲੀਟਰ,
ਨਹੀਂ ਉਹ ਭੈਣ ਜੀ ਮੈਂ ਪੀਣੀ ਆ, ਪਾਣੀ ਦਾ ਮੈਂ ਵੈਸੇ ਨੀ ਰਹਿ ਸਕਦੀ। ਪਾਣੀ ਤਾਂ ਹਰ ਟਾਈਮ ਮੈਂ ਕਿਚਨ ਚ ਖੜੀ ਆ। ਗਲਾਸ ਵਾਟਰ ਕੂਲਰ ਰੱਖਿਆ ਬਰਫ਼ ਵਗੈਰਾ ਥੋੜੀ ਪਾ ਲਈ ਜਿਆਦਾ ਠੰਡਾ ਤਾਂ ਪੀਂਦੀ ਨੀ, ਤੇ ਬਸ ਉਹ ਪੀਂਦੀ ਰਹਿੰਦੀ ਆ ਓਦਾਂ ਹੀ ਕੁਛ ਵੀ ਨਾ ਪੀ ਲਿਆ। ਹਰੀਆ ਪੀਲੀਆ ਪਾਣੀ ਦੇ ਵੱਲੋਂ ਨੀ ਹੈ ਬਸ ਇੱਕ ਨਾ ਗੋਡੇ ਦਰਦ ਹੁੰਦੇ ਹੈ ਤਾਂ ਮੈਨੂੰ ਲੱਗਦਾ ਜਿੱਦਾਂ ਸਾਰਾਂ ਦਿਨ ਖੜੇ ਹਦੇ ਨਾ ਤਾਂ ਵੀ ਹੋ ਸਕਦਾ ਕੁਛ ਬਹੁਤ ਨਾ ਟਾਈਮ ਨੀ ਮਿਲਦਾ ਮੈਨੂੰ ਭੈਣ ਜੀ ਬਹੁਤ ਦਾ ਵਾ, ਕਰਾਂ ਨਾ ਮੋਰਨਿੰਗ ਵਾਕ ਕਰਾਂ ਜਾ, ਵਾਕ ਤੇ ਥੋੜਾ ਸਰੀਰ ਵੀ ਖੁੱਲ ਜਾਂਦਾ ਕੋਈ ਸਫਾਈ ਵੀ ਨੀ ਹੋ ਪਾਦੀ ਘਰ ਦੇ ਕੰਮਾਂ ਚ ਨੀ ਵੇਲ ਮਿਲਦਾ ਮੈਨੂੰ ਤੇ ਮੈਂ ਤੁਹਾਨੂੰ ਇਹ ਪੁੱਛਣਾ ਤੁਸੀਂ ਪਤਾ ਨੀ ਕਿੱਦਾਂ ਮੈਨੇਜ ਕਰ ਲੈਂਦੇ ਹੋ ਤੁਸੀ ਇਹਨੂੰ ਹੈਗੇ ਹੋ ਪਤਾ ਨੀ ਕਿ ਮੈ ਮੈਨੇਜ,
ਇਹ ਤਾਂ ਹੈ ਹੀ ਭੈਣ ਜੀ ਬੱਚੇ ਵੀ ਨਾਲੇ ਤੁਹਾਨੂੰ ਪਤਾ ਇਹ ਛੋਟੇ ਨੇ ਮੇਰੇ ਨਾਲੇ ਨਾ ਐ ਮੇਰੇ, ਮੰਮੀ ਬੜਾ ਸਾਥ ਦਿੰਦੀ ਸੱਸ ਮਾਂ ਮੇਰੀ, ਬੱਚੇ ਸਾਂਭ ਲੈਂਦੇ ਨੇ, ਆਪਣਾ ਤੇ ਮੈਂ ਫੇਰ ਵੇਖ ਲੈਂਨੀ ਆ ਥੋੜਾ ਘਰ ਨਾ ਨਾਲੇ ਮੈਂ ਇਹਨਾਂ ਨੂੰ ਕਿਹਾ। ਪਿੱਛੋਂ ਮੈਂ ਕਿਹਾ ਆਪਣਾ ਓਪਨ ਕਿਚਨ ਕਰਾਨੀ ਆ, ਥੋੜੀ ਹਵਾ ਤਾਂ ਆ ਹੈ ਯਰ, ਪਾਰਨੀ ਗਰਮੀ ਹੋ ਜੇ ਨਾ ਜਦੋਂ ਰਸੋਈ ਤੇ ਬੰਦੇ ਨੂੰ ਹੋਰ,
ਬੜੇ ਮੈਂ ਪਰ ਕਿੰਨੇ ਟਾਈਮ ਹੋ ਗਿਆ। ਤੇ ਮੈਂ ਸਗੋਂ ਹੁਣ ਵੀ ਮੈਂ ਵੀ ਸਗੋਂ। ਕਿ ਮੈਂ ਕਿਹਾ ਤੁਸੀਂ ਵੀ, ਲਗਵਾਓ ਬਹੁਤ ਗਰਮੀ ਹੈ ਨਾ ਤੇ ਗਰਮੀ ਕਰਕੇ ਨਾ ਬਹੁਤ ਬੁਰਾ ਹਾਲ ਹੁੰਦਾ।
ਪਤਾ ਕਿ ਭੈਣ ਜੀ ਆਪਣਾ, ਨਾ ਓਪਨ ਕਿਚਨ ਕਰਾ ਕੇ ਤੇ ਬਰਾਂਡੇ, ਲਵਾ ਲੋ ਏਸੀ ਅਸੀਂ ਤਾਂ ਐਵੇਂ ਹੀ ਸੋਚਿਆ ਵੇਖੋ ਹੈਨਾ।
ਹਾਂਜੀ ਨਹੀਂ ਉਹ ਫੇਰ ਹਜੇ ਤਾਂ ਸਾਡੀ ਹੁਣ ਤਾਂ ਤੁਹਾਨੂੰ ਪਤਾ ਬਣਵਾਈ ਸੀ ਹਜੇ ਹੁਣ ਮੈਂ ਕਿ ਇਹਨਾਂ ਨੂੰ ਕਹਾਂ ਮੈਂ ਕਿਹਾ ਫਿਰ ਇਹਨਾਂ ਨੇ ਕਹਿਣਾ ਹਜੇ ਪਹਿਲੇ ਕਹਿੰਦੀ।
ਇਹ ਤਾਂ ਹੈ ਹੀ ਸਗੋਂ ਭੈਣ ਜੀ ਤੁਹਾਡਾ ਤਾਂ ਵਧੀਆ ਬਣਿਆ। ਆ ਸੋ ਚਾਹੇ ਤੁਸੀਂ ਛੋਟਾ ਆਪਣਾ ਪੱਖਾ ਵੀ ਲਵਾ ਲਓ ਨਾ ਇੱਕ ਬੜਾ ਤੁਹਾਡਾ ਤਾਂ ਫ਼ਾਇਦਾ ਹੋ ਜਾਣਾ ਜੇ ਪੱਖੇ ਨਾਲ ਹੀ ਇਨਾ ਸੋਹਣਾ ਕੰਮ ਚੱਲ ਜਾਣਾ ਤੁਹਾਡਾ
ਹੋਰ ਠੀਕ ਐ। ਹੁਰ ਕੋਈ ਦਿੱਕਤ ਨੀ ਹੈ ਹੁਣ ਸਭ ਰ ਕੇ ਕੁਛ ਮੌਸਮ ਹੋਇਆ। ਹੁਣ ਵੈਸੇ ਥੋੜ੍ਹਾ ਵਧੀਆ ਲੱਗਦਾ ਵੇ।
ਐ ਤਾਂ ਹੈ ਈ ਭੈਣਜੀ ਥੋੜ੍ਹੀ ਬੌਤੀ ਬਰਸਾਤ ਆਏ ਨਾ ਮੌਸ ਸਮ ਵਧੀਆ ਹੋ ਜਾਂਦੈ ਫੇਰ।
ਹਾਂਜੀ ਹੋਰ ਬੱਚੇ ਮੈਂ ਕਿਆ ਕੀ ਕਰ ਰੇ ਨੇ?
ਬਸ ਬੱਚੇ ਅਪਣੇ ਆਪਸ ਏਚ ਈ ਆਰੇ ਲੱਗੇ ਨੇ ਕਲਰ ਫੜਾਏ ਨੇ ਏਨਾਂ ਨੂੰ ਤੇ ਲੱਗੇ ਨੇ ਕੋਪੀ ਲੈ ਕੇ ਕਲਰ ਕਰਨ। ਤੇ ਨਾਲੇ ਮੰਮੀ ਨਾ ਗੁਰਦੁਆਰੇ ਗਏ ਦੇ ਨੇ। ਸ਼ਾਮੀ ਜਾਂਦੇ ਨੇ। ਤੇ ਮੈਂ ਕਿਐ ਮੰਮੀ ਕੈੰਦੀ ਚੱਲ ਏ। ਕਦੇ ਨੂੰ ਨਾਲ ਲੈ ਜਾਂਣੀ ਆਂ। ਏਕ ਨੂੰ ਤਾਂ ਮੰਮੀ ਨਾਲ ਈ ਲੈ ਗਿਨੇ ਤੇ ਦੂਜੇ ਨੂੰ ਅਪਣਾ ਕਲਰ ਪੜ੍ਹਾਏ ਦੇ ਨੇ ਔ
ਹਾਂ, ਚਲੋ ਬਧੀਐ ਆਰੇ ਲਗ ਸਾਡੇ ਵੀ ਬਸ ਪਾਪਾ ਨਾਲ ਗਏ ਦੇ ਨੇ ਪਤਾ ਨੀ ਮਾਰਕ
ਅੱਛਾ -ਅੱਛਾ ਬੱਚੇ ਜਾਣ ਤਾਂਈ ਦੇਖਲੋ ਗੱਲ ਹੁੰਦੀ ਜੇ ਕਿੱਥੇ ਆਰੇ ਲੱਗੇ ਹੋਣ
ਗੱਲ ਗੱਲ ਨੀ ਕਰਨ ਦਣਾ ਆਰਾਮ ਵੀ ਨੀ ਕਰਨ ਦਿੰਦੇ ਘੜੀ ਲੰਮੇ ਪੈਨਾ ਹੋਏ ਪਰੇ ਧਿਆਨ ਵੀ ਮੈਂ ਤੇ ਜਾਂਦਾ ਫਿਰ ਮੈਂ ਵੀ ਤੁਹਾਨੂੰ ਮੈਂ ਕਿਆ ਚਲ ਭੈਣ ਜੀ ਨੂੰ ਓਸ ਦੇਨ ਪਾ ਪੁੱਛਿਆ ਸੀ ਔਦਾ ਮੈਂ ਲੇੰਕ ਸ਼ੋਪਿੰਗ ਕਰਨੀ ਸੀ ਥੋੜੀ ਵੈਸਟਰਨ ਕਲੋਥ ਦੀ, ਤੇ ਮੈਂ ਕਿਆ ਚਲੋ ਭੈਣ ਜੀ ਨੂੰ ਕਰਾਂ ਭੁੱਲ ਗੇ ਹੋਣੇ ਆਂ।
ਨਹੀਂ ਨਹੀਂ ਭੈਣ ਜੀ ਵੇਖੋ ਮੈਂ ਤੁਹਾਨੂੰ ਭੇਜੀ ਏ ਲਿੰਕ ਹੁਣ ਤਾਦ
ਠੀਕ, ਹਾਂ ਆਗੇਆ ਮੈਨੂੰ ਮੈਸਜ ਕੋਈ ਨੀ ਮੈਂ ਦੇਖ ਲਾਂਗੀ ਹੁਣੇ ਸਾਰਾ। ਤੇ ਮੈਮ ਤੁਸੀਂ ਕੂਪਨ ਵੀ ਭੇਜ ਦੋ। ਫੇਰ ਮੈਂ ਆਪੇ ਈ ਯੂਜ ਕਰ ਲਾਂਗੀ।
ਹਾਂਜੀ ਹਾਂਜੀ, ਨਹੀਂ ਮੈਂ ਤੁਹਾਨੂੰ ਕੂਪਨ ਵਗੈਰਾ ਸਾਰਾ ਕੁਛ ਅਪਣਾ ਨਾਲ ਈ ਭੇਜ ਦੇਨੀ ਆਂ।
ਹਾਂ, ਨਹੀਂ ਤੁਸੀਂ ਵੀ ਟ੍ਰਾਉਜ਼ਰ ਵਗੈਰਾ ਪਾ ਲੈਂਦੇ ਔ, ਮੈਂ ਕੈ ਤੁਹਾਡੇ ਲਈ ਵੀ ਦੇਖ ਲਾਗੀ ਇੱਕ ਅੱਧਾ।
ਨਹੀਂ ਨਹੀਂ, ਭੈਣਜੀ ਮੈਂ ਤੇ ਬੜੇ ਮੰਗਾਏ ਨੇ। ਤੁਸੀਂ ਕਿਓ ਅਪਣਾ ਖ਼ਰਚਾ ਕਰਾਓਗੇ, ਸਗੋਂ ਤੁਸੀਂ ਅਪਣੇ ਵਾਸਤੇ ਈ ਮੰਗਵਾ ਲੋ ਇੱਕ ਦੋ ਮੈਂ ਤਾਂ ਸਗੋਂ ਮੰਗਾਏ ਨੇ ਤੁਹਾਡੇ ਵਾਸਤੇ ਵੀ ਰੱਖੇ ਨੇ ਮੈਂ ਇੱਕ ਦੋ ਤੁਸੀਂ ਆਓ ਤਾਂ ਸਹੀ ਘਰ ਮੈਂ ਤਾਂ ਪਿਛਲੀ ਵਾਰ ਵੀ ਕਿਐ ਤੁਹਾਨੂੰ। ਸੂਟ ਰੱਖਿਆ ਇਕ ਅਪਣਾ ਫਾਰਸੀ। ਸਲਵਾਰ ਲਈ ਉਹ ਤੁਹਾਨੂੰ ਪਸੰਦ ਆਏ ਤੇ ਵੇਖ ਲੈਣਾ ਆਪਣਾ ਇੱਥੋਂ ਹੀ ਮੰਗਵਾਆ ਦਾ ਸਾਈਟ ਤੋਂ
ਇੱਥੋਂ ਮੰਗਵਾਇਦਾ ਫਿਰ ਤਾਂ ਕੋਈ ਗੱਲ ਨੀ ਤੇ ਮੈਂ ਇੱਕ ਦੋ ਸਟਿਚ ਵੀ ਕਰਾਣੇ ਸੀਗੇ ਮੈਨੂੰ ਸਟਿਚ ਕਰਾ ਦੇਣਾ ਵਧਆਰਾ ਟੇਲਰ ਦੱਸ ਦੇ ਨਾ ਤੁੀ ਨਗਰ ਚ ਕੋਈ ਹੈਗਾ ਮੈਂ ਲੈ ਆਵਾਂਗੀ ਉਥੋਂ ਦੀ ਤੇ ਮ ਕੀ ਕਰਵਾ
ਤੇ ਹੋਰ ਤੁਸੀਂ ਆਓ ਆਪਣਾ ਮੈਂ ਟੇਲਰ ਵੀ ਦੱਸਣੀ ਆ ਤੁਹਾਨੂੰ ਤੇ ਨਾਲ ਦੇ ਨਾਲ ਹੀ ਜਿਵੇਂ ਜਾਣਾ ਹੋਏ ਇਕਣਾ ਤੁਸੀਂ ਉਸ ਤੋਂ ਇੱਕ ਦਿਨ ਪਹਿਲਾਂ ਹੀ ਮੰਗ ਲਾਂਗੇ ਆਪਣਾ ਦੋ ਤਿੰਨ ਦਿਨਾਂ ਤੱਕ ਉਹਨੂੰ ਖਾਾਂਗੇ
ਹਾਂ ਸਾਡੇ ਤੇ ਦਾ ਟੇਲਰ ਮਹੀਨਾ ਮੈੂੰ ਲਗਾ ਦੇਦੇ ਨੇ ਮੈਂ ਕਿਹਾ ਮੈਂ ਤਾਂ ਉੱਧਰੋਂ ਹੀ ਸਵਾਦ ਲੈਣਾ ਪੈਦੀ ਕੋ ਪ ਸਵਾਦ ਦੇਣਾ ਇਥੇ ਮੈਨੂੰ ਪਸੰਦ ਵੀ ਨ ਆਉਂਦਾ ਪਤਾ ਨ
ਇੰਨੇ ਦਿਨ ਤੱਕਣ ਚਾਹੀਦਾ ਅਰਜੰਟ ਫਿਰ ਕਰ ਦਿੰਦੇ ਨੇ ਉਹ ਉਹਨਾਂ ਨੂੰ ਪਤਾ ਤੁਸੀਂ ਬਾਹਰੋਂ ਆਉਂਦੇ ਹੋ ਸਪੈਸ਼ਲ ਸੁਆਾਨ
ਹ ਨ ਉਹਨਾਂ ਦੀ ਨਾ ਅਹ ਜਿੱਥੋਂ ਮੈਂ ਪਹਿਲੇ ਵੀ ਸਵਾ ਕੇ ਤੁਸੀਂ ਦਿੱਤੇ ਸੀ ਨਾ ਮੈਨੂੰ ਮੈਨੂੰ ਪਸੰਦ ਆਏ ਸੀ ਕਾਫੀ ਅਗਰ ਉਹਨਾਂ ਸੁਵਾ ਸਕਦੇ ਹੋਥ ਫੇਰ ਵਧੀਆ ਹੋਰ ਵਧੀਆ ਗੱਲ ਇਹ ਕੋਈ ਅਗਰ ਨਵਾਂ ਹੈਗਾ ਤਾਂ ਫਿਰ
ਉਹਨਾਂ ਦੀ ਗੱਲ ਕਰਦੀ ਪਈ ਸੀ ਮੈਂ ਉਹ ਤਾਂ ਬੜੇ ਖੁਸ਼ ਹੁੰਦੇ ਨੇ ਕਹਿੰਦੇ ਨੇ ਭੈਣ ਜੀ ਤੁਹਾਡੀ ਭੈਣ ਆਉਂਦੀ ਏ ਇਨੀ ਦੂਰੋਂ ਆਉਂਦੀ ਬਚਾਰੀ ਮੇਰੇ ਕੋਲ ਸੁ ਆਣ ਸਪੈਸ਼ਲ ਤੇ ਮੈਂ ਕਿਵੇਂ ਮਨਾ ਕਰਤਾ ਦੱਸੋ ਤੇ ਮੈਂ ਕਹਿੰਦੀ ਹਾਂ ਨਾ ਨਹੀਂ ਤੁਸੀਂ ਚਾਰ ਦਿਨ ਲੈਲੋ ਆਰਾਮ ਨਾਲ ਵਧੀਆ ਸੀ ਦੇਣਾ ਤੇ ਸਗੋਂ ਪਿੱਛੇ ਯਾਦ ਕਰਦੇ ਪਏ ਸੀ ਕਹਿੰਦੇ ਨੇ ਬੜੇ ਦਿਨ ਹੋ ਗਏ ਨੇ ਆਏ ਨੀ ਉਹ ਭੈਣ ਜੀ ਸੂਟ ਸਾਟ ਮਤਲਬ ਸੁਆਂਣ ਹੁਣ ਉਹਨਾਂ ਨੇ ਤੇ ਮੈਂ ਕਿਹਾ ਨਹੀਂ ਅੰਕਲ ਮੈਂ ਪੁੱਛ ਦਾਂਗੀ ਕੋਈ ਨੀ ਹੁਣ ਸਗੋਂ ਤੁਸੀਂ ਆਪੇ ਹੀ ਕਹਿ ਤ
ਹਾਂ ਨਹੀਂ ਨਹੀਂ ਕੋਈ ਗੱਲ ਨੀ ਮੈਂ ਲੈਵਾਂਗੀ ਫਿਰ ਹੁਣ ਤੁਸੀਂ ਮੈਂ ਚਲੋ ਹੁਣ ਮੈਂ ਤੁਹਾਨੂੰ ਫ ਹੁਣ ਕਰਦੀ ਆਡਰ ਕਰਕੇ ਨਾ ਜਿਹੜਾ ਮੈਨੂੰ ਪਸੰਦ ਆਉਂਦਾ ਤੇ ਮੈਂ ਤੁਹਾਨੂੰ ਕਾਲ ਕਰਕੇ ਦੇਖੱਗੀ ਕਿ ਕੀ ਲੈਣਾ ਹੈ